ਹੋ
ਹੈਲੋ,
ਹਾਂਜੀ। ਸਤਿ ਸ਼੍ਰੀ ਅਕਾਲ ਵੀਰ ਜੀ,
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਕੀ ਹਾਲ- ਚਾਲ ਜੀ।
ਵਧੀਆ ਜੀ ਤੁਸੀਂ ਦੱਸੋ?
ਵਧੀਆ, ਕੀ ਕਰਦੇ?
ਬ ਵਿਹਲੇ, ਤੁਸੀਂ ਦੱਸੋ ਕੀ ਕਰ ਰਹੇ ਹੋ?
ਬਸ, ਅਸੀਂ ਵੀ ਵਿਹਲੇ।
ਪਰ ਘਰ ਪਰਿਵਾਰ ਸਭ
ਹਾਂਜੀ ਸਭ ਵਧੀਆ। ਬੱਚਿਆਂ ਦੇ ਛੁੱਟੀਆਂ ਸੀ ਛੁੱਟੀਆ ਚ ਰਹਿਣ ਆਏ ਹੁਨ ਪੇਕੇ।
ਅੱਛਾ ਕਿੱਧਰ ਘੁੰਮਣ ਗਏ ਤਾਂ ਫਿਰ?
ਅਸੀਂ ਘੁੰਮਣ ਗਏ ਸੀ ਉੱਧਰ, ਸ੍ਰੀਨਗਰ ਕਸ਼ਮੀਰ।
ਅੱਛਾ ਜੀ ਉੱਧਰ ਤੇ ਵਿਊ ਬਹੁਤ ਘੈਂਟ ਆ।
ਹਾਂਜੀ ਬਹੁਤ ਵਧੀਆ ਬਹੁਤ ਮਜ਼ਾ ਆਇਆ।
ਉੱਧਰ ਐਡਵੈਂਚਰ-ਉਡਵੈਂਚਰ ਕਿੱਤੇ ਕੁਛ ਕੇ ਨਹੀ?
ਹਾਂਜੀ-ਹਾਂਜੀ ਬਹੁਤ ਬਹੁਤ ਵਧੀਆ ਜੀ ਬਹੁਤ ਮਜ਼ਾ ਆਇਆ। ਅਸੀਂ ਉੱਥੇ ਗਏ ਸੀ ਸੋਨਮਰਗ ਅ ਉੱਥੇ ਜਾਂਦੇ ਨਾ ਘੋੜਿਆਂ ਦੇ ਬਹਿ ਕੇ ਉੱਪਰ, ਹਾਂਜੀ। ਉੱਪਰ ਵਿਊ ਦੇਖਣ, ਉਹਦੇ ਤੇ ਗਏ ਸੀ ਬੈਠ ਕੇ।
ਉੱਥੇ ਤਾਂ ਜੰਨਤ ਏ ਵੈਸੇ।
ਹਾਂਜੀ ਬਹੁਤ ਵਧੀਆ। ਡਲ ਲੇਕ ਘੁੰਮੇ ਸੀ, ਸ੍ਰੀਨਗਰ।
ਉਹ ਵੀ ਬਹੁਤ ਵਧੀਆ ਜਗ੍ਹਾ ਏ।
ਹਾਂਜੀ ਫਿਰ ਇੱਕ ਦਿਨ ਗੁਲਮਰਗ ਗਏ ਸੀ।
ਅੱਛਾ ਜੀ।
ਉੱਥੇ ਘੁੰਮੇ।
ਆਪਾ ਵੀ ਜਾਣਾ, ਦਰਬਾਰ ਸਾਹਿਬ ਜਾਣ ਕੇ ਸੋਚ ਰਹੇ ਆਪਾਂ ਸਾਰੇ ਦੋਸਤ।
ਅੱਛਾ-ਅੱਛਾ।
ਫਸਟ ਟਾਈਮ ਚੱਲਾ ਕੋਈ, ਸੰਗ। ਕੋਈ ਨੌਲੇਜ ਨਹੀਂ ਹੈ ਨਾ ਤੁਸੀਂ ਦੱਸ ਦੋ ਇੱਧਰ ਕੁਛ, ਕਿਵੇਂ ਕਰਨਾ ਕਿਵੇਂ ਨਹੀਂ।
ਬਸ ਕੁਛ ਨਹੀਂ ਹਾਂਜੀ-ਹਾਂਜੀ ਅਸੀਂ ਵੀ ਜਾਨੇ ਰਹਿੰਨੇ ਆ। ਤੁਸੀਂ ਆਓ ਟ੍ਰੇਨ ਵਿੱਚ ਜੰਨ ਸ਼ਤਾਬਦੀ ਆਂਦੀ ਉਹਦੇ ਚ ਬੈਠ ਕੇ ਆ ਜੋ।
ਅੱਛਾ
ਸਟੇਸ਼ਨ ਉੱਥੋਂ ਦੀ ਆਟੋ ਲਓ ਦਰਬਾਰ ਸਾਹਿਬ ਪਹੁੰਚ ਜਾਓ।
ਆਹੀ ਕਹਿ ਰਹੇ ਸੀ ਸਾਰੇ ਜਾਣੇ ਕਰਨਾ।
ਹਾਂਜੀ ਦਰਬਾਰ ਸਾਹਿਬ ਸਿੱਧਾ ਪਹੁੰਚੋ ਫਿਰ ਉੱਥੇ, ਲਾਈਨ ਚ ਲੱਗਣਾ ਠੀਕ ਹੈ ਨਹੀਂ ਤੇ ਰਾਤ ਰੁਕਣਾ ਤਾਂ ਵੀ ਠੀਕ ਹੈ ਫੇਰ ਸਵੇਰੇ ਸਵੇਰੇ ਮੱਥਾ ਟੇਕ ਲੋ।
ਤੇ ਉੱਧਰ, ਕਿ ਕਰਾਊਡ-ਕਰਾਊਡ ਹੁੰਦਾ ਉਹ ਤਾਂ ਜ਼ਿਆਦਾ ਆ ਨਹੀਂ?
ਹਾਂਜੀ ਸੰਗਤ ਤੇ ਬਹੁਤ ਹੁੰਦੀ ਹਰ ਟਾਈਮ ਹੀ ਹੁੰਦੀ ਹੈ ਸੰਗਤ। ਉਹੀ ਤਾਂ ਕਹਿ ਰਹੀ ਅਗਰ ਤੁਸੀਂ ਰਾਤ ਰੁਕੋਗੇ, ਤੇ ਫੇਰ ਸਵੇਰੇ ਸਵੇਰੇ ਮੱਥਾ ਟੇਕ ਲਓ।
ਅੱਛਾ
ਅਗਰ ਨਹੀਂ ਰੁਕਣਾ ਫਿਰ ਲਾਈਨ ਚ ਤੇ ਲੱਗਣਾ ਹੀ ਪਏਗਾ ਮਤਲਬ ਆ ਜਾਂਦੀ ਹੈ ਵਾਰੀ ਘੰਟੇ ਡੇਢ ਤੱਕ।
ਹਾਂ ਉਥੇ ਹਰ ਜਗ੍ਹਾ ਹੀ ਹੈ ਸਭ ਭੀੜ ਤੇ ਹਰ ਜਗ੍ਹਾ ਹੁੰਦੀ ਛੁੱਟੀਆਂ 'ਚ।
ਹਾਂਜੀ ਕੁਝ ਛੁੱਟੀਆਂ ਵੀ ਨੇ ਨਾ ਤੇ ਤਾਂ ਵੀ, ਸੰਗਤ ਕਾਫ਼ੀ ਏ।
ਹਾਂਜੀ, ਹੋਰ, ਦੱਸੋ।
ਤੇ ਵੈਸੇ ਵੀ ਹਰ ਟਾਈਮ ਹੀ ਸੰਗਤ ਹੁੰਦੀ ਐ।
ਉੱਧਰ ਤੇ ਹਰ ਟਾਈਮ ਉਧਰ ਸੈਚਡੇ ਔਰ ਸੰਡੇ ਨੂੰ ਜਿਆਦਾ ਹੁੰਦਾ ਵੀਕਐਂਡ ਤੇ ਨਾ, ਜ਼ਿਆਦਾ ਹੀ ਹੁੰਦੀ ਏ। ਰੂਮਸ ਵੀ ਨਹੀਂ ਮਿਲਦੇ।
ਹਾਂਜੀ ਹੁਣ ਵੀਕਐਂਡ ਕੀ ਹੁਣ ਤੇ ਹਰ ਟਾਈਮ ਜਦੋਂ ਮਰਜੀ ਤੁਸੀਂ ਦੇਖ ਲੋ। ਸੰਗਤ ਲਾਈਨ ਲੱਗੀ ਬਾਹਰ ਤੱਕ ਹੀ ਲਾਈਨ ਹੁੰਦੀ ਹੈ ਲੱਗੀ ਹੋਈ।
ਹੂੰ ਮੈਂ ਤੂੰ ਜਿੰਨੀ ਵਾਰ ਗਿਆ ਹਰ ਵਾਰ, ਲਾਈਨ ਦੋ-ਦੋ, ਚਾਰ-ਚਾਰ ਘੰਟੇ ਲੱਗ ਲਾਈਨ 'ਚ ਹੀ ਖੜਨਾ ਪੈਂਦਾ।
ਹਾਂਜੀ-ਹਾਂਜੀ ਲਾਈਨ ਤੇ ਲੱਗੀ ਹੁੰਦੀ ਜਦੋਂ ਮਰਜੀ ਚਲੇ ਜਾਓ ਚਾਹੇ ਤੁਸੀਂ ਵੀਕਐਂਡ ਚਲੇ ਜੋ, ਚਾਹੇ ਵੀਕ ਦੇ ਵਿੱਚ ਚਲੇ ਜਾਓ। ਸੰਗਤ ਤੁਹਾਨੂੰ ਮਿਲੇਗੀ ਹੀ ਮਿਲੇਗੀ ਹੁਣ ਛੁੱਟੀਆਂ ਨੇ, ਤੇ ਹੁਣ ਵੈਸੇ ਹੀ ਮਤਲਬ
ਬਾਕੀ ਦਰਬਾਰ ਸਾਹਿਬ, ਬਹੁਤ ਵਧੀਆ ਹੈਗਾ ਉੱਧਰ ਲੰਗਰ ਵੀ ਹੱਰ ਟਾਈਮ ਚੱਲਦਾ ਰਹਿੰਦਾ ਹੈ, ਸਾਰੇ ਮਾਨਤਾ ਵੀ ਬਹੁਤ ਹੈ ਉੱਧਰ ਦੀ
ਹਾਂਜੀ ਹਾਂਜੀ ਬਹੁਤ ਮਨਦਾ ਲੋਕ, ਬਹੁਤ ਸ਼ਰਧਾ ਨਾਲ ਆਉਂਦੇ ਨੇ, ਵਿਸ਼ਵਾਸ ਨਾਲ ਵਿਸ਼ਵਾਸ, ਮਨ ਚ ਵਿਸ਼ਵਾਸ ਹੋਏ, ਤੇ ਹਰ ਮੰਨਤ ਪੂਰੀ ਹੁੰਦੀ ਹੈ ਹਾਂਜੀ
ਹਾ
ਹੋਰ ਹੋਰ ਸੁਣਾਓ?
ਪੇਪਰ ਦੇ ਕੇ ਆਇਆ ਸੀ ਹੁਣੇ ਮੈਂ।
ਅੱਛਾ
ਹਾਂਜੀ
ਕਾਹਦੇ ਪੇਪਰ ਦੇ ਰਹੇ ਔ।
ਉਹ ਡਿਪਲੋਮਾ ਕਰ ਰਿਹਾ ਸੀ, ਕੋਲਜ ਤੋਂ, ਖਾਲਸਾ ਤੋਂ
ਅ ਅੱਛਾ ਅੱਛਾ ਠੀਕ ਐ ਅੱਛਾ ਠੀਕ ਹੈ ਚਲੋ ਵਧੀਆ, ਪਹਿਲੇ ਕੀ ਕੀਤਾ ਤੁਸੀਂ, ਡਿਪਲੋਮੇ ਤੋਂ ਪਹਿਲੇ
ਡਿਪਲੋਮਾ ਤੋਂ ਪਹਿਲਾਂ ਪਲੱਸ ਟੂ ਕੀਤੀ ਸੀ, ਫਿਰ ਬਾਹਰ ਦਾ ਪਲੈਨ ਸੀਗਾ
ਅੱਛਾ
ਫੇਰ ਉਹ ਬਣਿਆ ਨੀ ਕੰਮ, ਫੇਰ ਮੇਰਾ ਸਾਲ ਖ਼ਰਾਬ ਹੋ ਜਾਂਦਾ ਕਿਉਂਕਿ ਡਿਗਰੀ ਚ ਵੀ ਨਹੀਂ ਅਡਮਿਸ਼ਨ ਲਿੱਤਾ ਸੀਗਾ, ਫਿਰ ਡਿਪਲੋਮੇ ਦਾ ਐਡਮਿਸ਼ਨ ਲਿੱਤਾ। ਉਸ ਸਾਲ ਖਰਾਬ ਨਾ ਹੋਏ।
ਹੂ, ਇਹ ਤੇ ਹੈ, ਬਾਹਰ ਤੇ ਬਾਹਰ ਕੀ ਕਰਨਾ, ਬਾਹਰ ਤੇ ਕੁਛ ਵੀ ਨੀ।
ਕੁਛ ਵੀ ਨਹੀਂ ਆ ਸਹੀ ਗਿਆ ਫਿਰ ਜਦੋਂ ਸਮਝ ਆ ਗਈ, ਫਿਰ ਡਾਕਟਰ ਪਿੱਛੇ ਹੋ ਗਏ ਆਪਣਾ ਬਿਜਨਸ ਸਭ ਤੋਂ, ਵਧੀਆ
ਹਾਂਜੀ, ਦੂਰੋਂ ਹੀ ਵਧੀਆ ਲੱਗਦਾ, ਉਹ ਜਿਹੜੇ ਗਏ ਨੇ ਉਹਨਾਂ ਨੂੰ, ਪੁੱਛ ਕੇ ਦੇਖੋ
ਸਹੀ ਕਿਆ ਅ ਇਹਨਾਂ ਦੀ ਫੋਟ ਚ ਅਜੀਬ ਜਯਾ ਲੱਗਦਾ, ਬਾਰਲਾ ਦੇਸ਼
ਬਸ ਫੋਟੋਆਂ ਚ ਹੀ ਵਧੀਆ ਲੱਗਦਾ, ਜੋ ਗਏ ਹੋਏ ਨੇ ਉਹਹੀ ਕਹਿੰਦੇ ਨੇ ਕਿ ਨਾ ਆਓ, ਇੱਥੇ ਆਉਣਾ ਹੀ ਨਹੀਂ ਚਾਹੀਦਾ
ਬਸ ਸ਼ੌਕ ਦੀ ਜ਼ਿੰਦਗੀ ਹੈ, ਲੋਕੀ ਸ਼ੌਕ ਸਹੀ ਕਿਆ
ਉਧਰ ਤੇ ਬਹੁਤ ਸਟਰਗਲ ਏ, ਤੁਹਾਡੇ ਕੋਲ ਨਾ ਦਿਨੇ ਟਾਈਮ ਐ, ਨਾ ਰਾਤੀ ਟਾਈਮ ਐ
ਸਹੀ ਕਿਹਾ, ਉੱਧਰ ਤਾਂ ਕੋਈ ਪੁੱਛਦਾ ਵੀ ਨੀ, ਇੱਧਰ ਰਾਤੀ ਰੋਟੀ ਮੰਮੀ ਪੁੁਤ ਲੈਂਦੀ ਸੀ
ਸਹੀ ਗੱਲ, ਉੱਥਰ ਨਹੀਂ ਮਿਲੀ, ਤੇ ਭੁੱਖੇ ਹੀ ਸੋਹਣਾ ਪੈਣਾ ਕਿਸੀ ਨੇ ਪੁੱਛਣੀ ਨੀ ਹੈ, ਰੋਟੀ ਖਾ ਲਓ ਮਿਲਦੀ ਨੀ ਦਵਾਈ, ਦਵਾਈ ਮਿਲਦੀ ਨੀ ਉੱਧਰ
ਇੱਧਰ ਮੰਮੀ ਘਾਰ ਹੋਏ, ਤੇ ਉਸ ਨਾਲ ਹੀ ਠੀਕ ਕਰਦੇ ਸੀ ਸਾਨੂੰ
ਹਾਂ ਬਸ ਬਸ, ਆਈ ਤੇ ਗੱਲ ਹੈ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ
ਮਜ਼ੇ ਨੇ ਕੁਛ ਨਹੀਂ ਆ ਬਾਹਾਰ
ਨਹੀਂ ਕੁਛ ਨੀ, ਉੱਧਰ ਦੀ ਲਾਈਫ ਤੇ ਬਹੁਤ ਸਟਰਗਲ ਐ, ਬਹੁਤ ਜ਼ਿਆਦਾ ਮਤਲਬ ਦਿਨ ਦੇ ਟਾਈਮ ਤੁਸੀਂ ਪੜ੍ਹ ਰਹੇ ਹੋ, ਰਾਤ ਦੇ ਟਾਈਮ ਤੁਸੀਂ ਸ਼ਿਫਟ ਲਗਾ ਰਹੇ ਹੋ, ਅਗਰ ਤੁਹਾਡੀ ਸਟੱਡੀ ਕੰਪਲੀਟ ਵੀ ਹੋ ਜਾਂਦੀ ਹੈ, ਤਾਂ ਵੀ ਬੰਦੇ ਨੂੰ ਹੁੰਦਾ ਹੈ ਕਿ ਮੈਂ
ਇੱਧਰ ਆਪਣੀ ਗੱਡੀ ਚਲਾਓ, ਉਧਰ ਲੋਕਾਂ ਦੀ ਗੱਡੀਆਂ ਚਲਾਓ
ਹਾਂ ਬਸ ਬਸ ਇੱਥੇ ਜਿਹੜਾ ਕੰਮ ਸਾਨੂੰ ਛੋਟਾ ਲੱਗਦਾ ਹੈ, ਉੱਥੇ ਉਹੀ ਲੋਕ ਕਰਦੇ ਨੇ
ਸਹੀ ਕੇਹਾ
ਆਹ ਗੱਲ ਏ, ਹੋਰ ਕੁਛ ਵੀ ਨੀ ਹੈ, ਉਧ ਉੱਧਰ ਕਿਉਂਕਿ ਕੋਈ ਜਾਣ ਨੀ ਜਾਣਦਾ ਨੀ ਪਚਾਣਦਾ ਨੀ।
ਉੱਧਰ ਬਸ ਮਿਹਨਤ ਦੇ ਪੈਸੇ ਹੈਗੇ ਨੇ ਜ਼ਿਆਦਾ ਹੋਰ ਕੁਛ ਨੀ ਹੈ ਮਿਹਨਤੀ ਬੰਦੇ ਹੀ ਕਾਮਯਾਬ ਹੈ ਉਦੇ ਹੋਰ ਕੋਈ ਨੀ ਹੈ।
ਬਸ ਬਸ ਹੁਣ ਤੇ ਵੈਸੇ ਵੀ ਕੋਈ ਫਾਇਦਾ ਹੀ ਨਹੀਂ ਹੈ ਜਾਣ ਦਾ ਕਿਉਂਕਿ ਕਿ ਹੁਣ ਉਹ ਹੁਣ ਤੇ ਵਾਪਸੀ ਦਾ ਟਾਈਮ ਹੁਣ ਤੇ ਲੋਕ ਵਾਪਿਸ ਆ ਰਹੇ ਨੇ।
ਸਹੀ ਕਿਉਂ ਤੇ ਵੈਸੇ ਵੀ ਇੰਨਾ ਕਰਾਊਡ ਨਹੀਂ ਰਿਹਾ ਬਾਹਰ ਜਾਣ ਦਾ।
ਹਾਂਜੀ ਉਹ ਟਾਈਮ ਹੋਰ ਸੀ ਜਦੋਂ ਲੋਕ ਬਾਹਰ ਜਾ ਕੇ ਜਿੰਨਾਂ ਨੇ ਬੜਾ ਪੈਸਾ ਕਮਾ ਲਿਆ ਬਣਾ ਲਿਆ। ਹੁਣ ਉਹ ਟਾਈਮ ਨਹੀਂ ਏ।
ਪਹਿਲਾਂ ਤਾਂ ਹਰ ਇੱਕ ਘਰ ਚ ਬੰਦਾ ਜਾਂਦਾ ਸੀਗਾ ਬਾਹਰ।
ਹਾਂਜੀ। ਪੰਜਾਬ ਜਦੋਂ ਤੁਹਾਨੂੰ ਪਤਾ ਵੈਸੇ ਵੀ ਬੜੇ ਸਾਰਾ ਵੈਸੇ ਪੰਜਾਬ ਹੀ ਗਿਆ ਹੋਇਆ। ਹੁਣ ਤਾਂ ਘੱਟ ਗਏ ਨੇ ਲੋਕ ਜਾਣਾ।
ਕਨੇਡਾ ਤੇ ਅੱਧਾ ਪੰਜਾਬੀ ਭਰਿਆ ਸੀਗਾ।
ਹਾਂ ਹਾਂਜੀ ਹਾਂਜੀ ਬਸ ਬਸ ਹੁਣ ਤਾਂ ਬਹੁਤ ਘੱਟ ਗਏ ਨੇ ਲੋਕ ਜਾਣਾ। ਇੱਥੇ ਤੁਸੀ ਕਰੋ ਆਪਣਾ
ਇੱਧਰ ਤੇ ਆਪਣਾ ਬਿਜਨਸ ਹੈਗੇ ਕਰਨੇ ਆ ਆਪਣਾ ਫੈਕਟਰੀ।
ਹਾਂਜੀ। ਹਾਂਜੀ ਹਾਂਜੀ ਜਿਵੇਂ ਦਾ ਵੀ ਹੈ ਥੋੜਾ ਇਹ ਜ਼ਿਆਦਾ ਲੇਕਿਨ ਇੰਡੀਆ ਵਰਗੀ ਲਾਈਫ ਨਈ ਏ ਉੱਧਰ।
ਸਹੀ ਕਿਹਾ ਇੱਧਰ ਇੱਧਰ ਐਸ਼ ਉੱਧਰ ਐਸ਼ ਨਹੀ ਹੈ ਬਸ। ਇੱਧਰ ਇੱਕ ਦਿਨ ਛੁੱਟੀ ਵੀ ਕਰ ਲਾਂਗੇ ਕੋਈ ਦਿੱਕਤ ਨਹੀਂ ਹੈ ਦੋ ਦਿਨ ਕਰ ਲਾਂਗੇ ਕੋਈ ਦਿੱਕਤ ਨੀ ਹੈ।
ਹਾਂ ਉਧਰ ਤੇ
ਉੱਧਰ ਪਤਾ ਘਰ ਦੇ ਪੈ ਵੀ ਕਰਜ਼ਾ ਵੀ ਤਾਰਨਾ ਵੀ ਕਰਨਾ ਰਹਦਾ। ਦੇਣਾ ਉਹ ਦੇਣਾ ਫੀਸ ਦੇਣੀ ਏ।
ਬਸ ਬਸ ਇੱਥੇ ਘੱਟ ਘਮਾ ਲੋ ਉਹ ਵੀ ਆਪਣੇ ਨੇ। ਉੱਥੇ ਤੁਸੀ ਜਿੰਨੇ ਕਮਾ ਰਹੇ ਹੋ ਰੈਂਟ ਭਰ ਰਹੇ ਹੋ ਖਾਣ ਪੀਣ ਦਾ ਕਰ ਰਹੇ ਹੋ ਯੇਹ ਹੈ ਵੋ ਹੈ ਸਾਰੇ ਤੁਸੀਂ ਐਵੇਂ ਲਗਾ ਰਹੇ ਹੋ ਪੈਸੇ।
ਸਹੀ ਕਿਆ ਪੈਸੇ ਵੀ ਨਹੀਂ ਪੂਰੇ ਉਤਣੇ ਹੁੰਦੇ ਕਿਸੀ ਦੇ।
ਹਾਂ ਨਈ ਹੁੰਦੇ ਜਿੰਨੀ ਦੇਰ ਤੱਕ ਤੁਹਾਨੂੰ ਕੋਈ ਅੱਛੀ ਜੋਬ ਨਹੀਂ ਮਿਲ ਜਾਂਦੀ।
ਹਮ ਧੱਕੀ ਖਾਂਦੇ ਨੇ ਸਾਰੇ ਬਾਹਰ।
ਹਾਂ।
ਮੈਂ ਅੰ ਨੇ ਕਰੋ
ਹਾਂਜੀ ਮੇਰੀ ਕਜ਼ਨ ਵੀ ਗਈ ਉਹਨੇ ਹੋ ਗਏ ਉਹਨੂੰ ਦੋ ਤਿੰਨ ਸਾਲ ਉਹ ਵੀ। ਪਰ ਜਾ ਕੇ ਪਰੇਸ਼ਾਨ ਹੀ ਏ।
ਸਾਰੇ ਈ ਪਰੇਸ਼ਾਨ ਨੇ ਉਹ ਤੇ ਬਸ।
ਹਾਂਜੀ ਸਗੋਂ ਇੱਥੋਂ ਪੈਸੇ ਮੰਗਵਾਉਂਦੀ ਸੀ ਉਹ। ਤੇ ਹਲੇ ਤੱਕ ਉਹ ਮਤਲਬ ਪੀ ਆਰ ਉਹ ਵਾਲਾ ਸਿਸਟਮ ਵੀ ਚੇਂਜ ਕਰਤਾ ਹੋਇਆ ਹਾਂਜੀ ਨਹੀਂ ਉੱਥੇ ਹੁਣ ਸਟਿਕਨੈਸ ਬੜੀ ਕਰਤੀ ਏ ਨਾ।
ਕਿੱਧਰ ਗਈ ਏ।
ਕੈਨੇਡਾ ਹੀ ਹੁੰਦੀ ਏ।
ਅੱਛਾ।
ਬਹੁਤ ਜ਼ਿਆਦਾ ਸਟਿਕਨੈਸ ਕਰਦੀ ਹੈ ਉੱਧਰ ਨਾ।
ਸਟ੍ਰਿਕਨੈੱਸ ਤੇ ਹਰ ਜਗ੍ਹਾ ਹੋ ਗਈ ਏ।
ਹਾਂਜੀ ਨਹੀਂ ਇੱਧਰ ਕੈਨੇਡਾ ਚ ਪਹਿਲੇ ਸੀ ਨਾ ਮਤਲਬ ਆਸਾਨੀ ਨਾਲ ਹੋ ਜਾਂਦੀ ਸੀ। ਯਾਰ ਹੁਣ ਨੀ ਏ ਸਾਰੇ ਹਾਂਜੀ ਸਾਰੇ ਰੂਲਸ ਹੀ ਚੇਂਜ ਕਰਤੇ ਨੇ ਸਪਾਊਸ ਵੀਜ਼ਾ ਨੀ ਲੱਗਦਾ। ਤੇ ਵੈਸੇ ਵੀ ਐਸਸਚੇਂਜ ਕਰਤੇ ਹੋਏ ਨੇ ਤੁਸੀ ਬੱਚੇ ਨੂੰ ਮਿਲਣ ਵੀ ਨੀ ਜਾ ਸਕਦੇ ਪੇਰੇਂਟਸ। ਬੁਲਾ ਨਹੀ ਸਕਦੀ ਉਹ।
ਮੇਰਾ
ਚੇਂਜ ਹੋ ਗਿਆ
ਹਾਂਜੀ ਸਭ ਕੁਝ ਹੁਣ ਤੇ ਸਭ ਬਦਲ ਗਿਆ। ਬਾਹਰਲੇ ਦੇਸ਼ ਹਨਾ ਜਦੋਂ ਦੇ ਆ ਝਗੜੇ ਲੜਾਈ- ਝਗੜੇ ਸ਼ੁਰੂ ਹੋਏ ਨੇ ਬਾਹਰ।
ਹਾਂਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਤੇ ਬਹੁਤ ਚੇਂਜ ਹੋ ਗਿਆ।
ਪਹਿਲੇ ਅਮਰੀਕਾ ਚ ਵੀ ਬਾਹਰ ਕੱਢਦਾ ਸਾਡੇ ਇੰਡੀਆ ਦੇ ਬੰਦੇ
ਹਾਂਜੀ ਕੱਢ ਹੀ ਰਹੇ ਨੇ ਉਹ ਤੇ ਭਾਵੇਂ ਕੋਈ ਪੀ -ਆਰ ਵੀ ਉਹਨੂੰ ਵੀ ਕੱਢ ਰਹੇ ਨੇ।
ਹਾਂ, ਨੇ ਆਰ ਵੀ ਹੈਲੋ ਵਧੀਆ ਉਹਨੂੰ ਐਡਮਿਸ਼ਨ ਲੈਣ ਜਾਣਾ ਡਿਗਰੀ ਮੁਲਾਨਾ ਯੂਨੀਵਰਸਿਟੀ
ਅੱਛਾ ਅੱਛਾ ਹੂੰ ਨਹੀਂ ਸਹੀ ਐ ਇੱਥੇ ਆਪਣਾ- ਆਪਣੇ ਦੇਸ਼ ਵਿੱਚ ਵਧੀਆ ਏੈ ਉੱਧਰੋਂ ਤੇ ਆਉਣਾ ਵੀ ਬੜਾ ਮੁਸ਼ਕਲ। ਵਲੇ ਇੱਕ ਵਾਰ ਚਲੇ ਜੇ ਬੰਦਾ ਫਿਰ ਤੇ ਕਹਿੰਦਾ ਪੀ- ਆਰ ਹੋਏ ਤਾਂ ਹੀ ਅਸੀਂ ਜਾਈਏ।
ਨਹੀਂ ਉਸ ਤੋਂ ਫੇਰ ਆਉਣ ਤੋਂ ਪਹਿਲੇ ਮਜ਼ਾ ਵੀ ਨਹੀਂ ਆਉਣਾ ਥੋਂ ਆਉਣ ਤੋਂ ਪਹਿਲੇ ਨਾ ਪੈਸੇ ਪੂਰੇ ਨਾ ਕੁਛ ਕਈ ਬੰਦੇ ਨੇ ਕਈ ਬੰਦੇ ਦੇ ਬਿਨਾਂ ਯਾਰ ਤੋਂ ਵੀ ਆ ਜਾਂਦੇ ਕਹਿੰਦੇ ਮੇਰਾ ਦਿਲ ਨੀ ਲਗਦਾ ਹਾ ਮੈਂ ਨੀ ਰਹਿਣਾ ਇੱਥੇ,
ਹਾਂ ਉਹ ਤੇ ਫਿਰ ਜੇ ਤੁਹਾਡਾ ਲਾਈਫ ਵਿੱਚ ਕੁਛ ਨਹੀਂ ਹੈ ਤੇ ਫੇਰ ਤੁਸੀਂ ਵਾਪਿਸ ਆ ਸਕਦੇ ਹੋ ਜੇ ਬੰਦਾ ਇੱਕ ਸੋਚ ਕੇ ਗਿਆ। ਕਿ ਮੈਂ ਕੁਛ ਬਣ ਕੇ ਆ ਨਾ ਫੇਿਰ ਉਹ ਕਿੱਥੇ ਆਉਂਦਾ ਹੈ ਉਹ ਤੇ ਫਿਰ ਉਹ ਤੇ ਹਾਂ ਬਸ ਬਸ ਮਨ ਪੱਕਾ ਕਰਕੇ, ਕਰਨਾ ਪੈਂਦਾ ਪੱਕਾ ਹੁੰਦਾ ਨੀ,
ਮਨ ਪੱਕਾ ਹੋਣਾ ਚਾਹੀਦਾ ਕਿ ਪੈਸਾ ਕਮਾਾਉਣਾ ਤੇ ਕਮਾਉਣਾ
ਹਾਂ, ਜਿਹੜਾ ਘਰੋਂ ਹੈ ਕਹਿ ਕੇ ਜਾਂਦਾ ਨਾ ਮੈਂ ਕੁਛ ਬਨ ਕੇ ਹੀ ਆਵਾਂਗਾ ਉਹ ਫਰ ਨੀ ਆਉਂਦਾ ਉਹ ਕੁੱਛ ਬਿਨਾਂ
ਸਾਡੇ ਮਰ ਗ ਤਾਂ ਦੋ ਦਿਨ ਜਾਏਗਾ ਦਿਲ ਲੱਗਣਾ ਨੀ ਮੈਂ ਨੀ ਰਹਿਣਾ ਮੈਨੂੰ ਬੁਲਾ ਮੈਨੂੰ ਬੁਲਾਓ।
ਸਹੀ ਗੱਲ ਹੈਏ
ਚਲੋ ਕਰਨਾ ਹੇ ਥੋੜ੍ਹੀ ਦੇਰ ਤ ਗੱਲ ਤੁਹਾਡੇ ਨਾਲ
ਹਾਂਜੀ ਚਲੋ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ